ਸਤਿ ਸ੍ਰੀ ਅਕਾਲ ਜੀ, ਹੈਲੋ ਆਵਾਜ਼ ਆ ਰਹੀ ਏ ਹਾਂਜੀ ਮੈਮ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਹਾਲ।
ਵਧੀਆ-ਵਧੀਆ ਤੁਸੀਂ ਦੱਸੋ। ਹੈਲੋ ਮੈਂ। ਕਹਿ ਰ ਆ ਕਿ ਤੁਸੀਂ ਕਿੱਟੀ ਪਾਣੀ ਏ।
ਹਾਂ ਪਾਲਾਂਗੇ, ਦੱਸੋ।
ਅਸੀਂ ਸ਼ੁਰੂ ਕਰ ਰਹੇ ਸੀ ਅਗਲੇ ਮਹੀਨੇ।
ਅਗਲੇ ਮਹੀਨੇ।
ਹਾਂ ਹਾਂ ਮੱਤਲਬ ਕੋਲ ਕੋਲ ਦੀ ਲਡੀਜ਼ ਮਤਲਬ ਤਿੰਨ ਹਜ਼ਾਰ ਰੁਪਏ ਮਹੀਨਾ।
ਹੈਂ।
ਤਿੰਨ ਹਜ਼ਾਰ ਰੁਪਏ ਮਹੀਨਾ।
ਤਿੰਨ ਹਜਾਰ ਰੁਪਏ ਮਹੀਨਾ
ਹਾਂਜੀ।
ਅੱਛਾ ਬੋ
ਨਈ ਵੈਸੇ ਈ ਵੈਸੇ ਈ ਪਰਚੀ ਵਾਲੀ ਏ।
ਅੱਛਾ
ਏਹ ਤੇ ਬ ਤੀ ਹੈਂ, ਪੰਦਰਾਂ ਹੋ ਜਾਏਗੇ, ਪੰਦਰਾਂ ਇੱਥੇ ਕਿਨੇ, ਪੰਦਰਾਂ ਮੈਂਬਰ ਹੋ ਜਾਏਗੇ
ਹਾਂ
ਹਾਂਜੀ, ਮਤਲਬ ਇਹ ਹੈ ਸਾਡੇ ਬਾ ਤੇ ਨਾ ਬੱਚੇ ਪੇਰੈਂਟਸ ਪੇਰੈਂਟਸ ਹੀ ਏ ਬੱਚਿਆਂ ਦੇ।
ਅੱਛਾ।
ਸਕੂਲ ਦੀ, ਸਕੂਲ ਦੇ ਇਹਨਾਂ ਦੇ ਪੇਰੈਂਟਸ ਏ ਨਾ ਬੱਚਿਆਂ ਦੇ ਉਹ। ਉੱਥੇ ਪਾ ਰਹੇ ਸੀ ਫੇਰ ਉਹਨਾ ਨੇ ਮੇਰੇ ਨਾਲ ਗੱਲ ਕੀਤੀ ਸੀ ਕਹਿ ਰਹੇ ਸੀ, ਇੱਕ ਅੱਧਾ ਹੋਰ ਹੋਏ, ਮੈਂ ਕਿਹਾ ਚੱਲ ਪੁੱਛ ਲਾਂਗੀ।
ਅੱਛਾ ਉਹੂੰ ਪੁੱਛ ਕੇ ਦੱਸਾਂਗੀ, ਤੁਹਾਨੂੰ ਫਿਰ ਪਾਣੀ ਕਿ ਨੀ।
ਹਾਂ, ਤਿੰਨ ਹਜ਼ਾਰ ਰੁਪਏ ਮਹੀਨਾ ਹੈ ਬਸ ਇਹ ਮਤਲਬ ਕੋਈ ਥੀਮ ਵਗੈਰਾ ਨਹੀਂ ਹੋਏਗੀ।
ਹਮ
ਹ ਜਿਹਦੀ ਨਿਕਲੇਗੀ ਉਹੀ ਪੈਸੇ ਐਡਜਸਟ ਹੋ ਜਾਏਗੀ, ਇਹ ਮਤਲਬ ਕਿ ਇੱਕੇ ਬਾਹਰ। ਕੱਢਣਗੇ ਘਰ ਵਿਚ ਨੀ ਕੱਢ ਦੇ, ਮਲਤਬ ਘਰ ਘਰ ਨੀ ਬਾਹਰ ਹੀ। ਪਾਂ।
ਤੇ, ਹੈਂ ਕਿ ਕੀ ਚੀਜ-
ਬਾਹਰ ਹੀ ਬਾਹਰ ਹੀ ਕੱਢਣਗੇ ਕੋਈ ਜਿਂ ਕੋਈ ਰੈਸਟੋਰੈਂਟ ਹੋ ਗਿਆ, ਉੱਥੇ ਹੀ ਕੱਢ ਲਈ।
ਅੱਛਾ, ਅੱਛਾ ਅੱਛਾ, ਅੱਛਾ ਕਿੱਟੀ ਵਕਨ ਦੀ
ਹਾਂ, ਕਿਟੀ ਵਕਨ ਨੇ
ਅੱਛਾ।
ਹਾਂ ਅ। ਹਾਂ ਕਿੱਟੀ ਵੱਕਨ ਹੀ ਪਾਣੀ ਹੈ, ਤਾਂ ਮੈਨੂੰ ਕਹਿ ਰਿਹਾ ਸੀ ਉਹ ਦੇਖ ਨਾ ਕੋਈ ਹੋਰ ਹੋ ਮੈਂਬਰ ਹੋਏ ਮੈਂ ਕਿਹਾ ਪੁੱ ਲਾਂਗੀ ਮੈਂ, ਦੋ ਜਾਣੇ
ਹਾਂ ਪੁੱਛ ਕੇ ਦੱਸ ਦਾਂਗੀ ਤੁਹਾਨੂੰ, ਪਾਣੀ ਹੋ ਤੇ ਵੈਸ ਰਹੀ ਚਲ ਪਾਨ ਦੀ ਕੋਸ਼ਸ਼ ਕਰਦੇ
ਨੀ ਹੈ ਕਿਰਨਾ ਭਾਬੀ
ਹਾਂ ਹਾਂ।
ਉਹਨੇ ਉਹਨੇ ਨੇ ਪੁੱਛਿਆ ਸੀ ਮੈਨੂੰ, ਮੈਂ ਕਿਹਾ ਪੁੱਛ ਲਾਂਗੀ ਇਕ ਦੋ ਹੋਰ ਜਾਣਿਆਂ ਨੂੰ।
ਅੱਛਾ, ਉਹਨੇ ਪਾਣੀ ਹੈ।
ਹਾਂ ਉਹ ਮੈਨੂੰ ਕਹਿ ਰਹੇ ਸੀ ਨਾ, ਕਿ ਕਿੱਟੀ ਸ਼ੁਰੂ ਕਰ ਰਹੇ ਨੇ ਪੇਰੈਂਟਸ ਪੇਰੈਂਟਸ ਤਿੰਨ ਹਜ਼ਾਰ ਰੁਪਏ ਮਹੀਨਾ ਹੈਂ ਜੁਲਾਈ ਤੋਂ ਸ਼ੁਰੂ ਕਰ ਰਹੇ ਨੇ।
ਅੱਛਾ।
ਹਮ, ਤਾਂ ਮੈਂ ਕਿਹਾ ਪੁੱਛ ਲਾਂਗੀ ਮੈਂ ਕਿਸੇ ਨੂੰ
ਹਾਂ, ਮੈਂ ਦੱਸਾਂਗੀ ਤੇ ਓਹ।
ਹਾਂਜੀ ਪੰਤਾਲੀ ਹਜ਼ਾਰ ਦੀ ਹੋ ਗਈ। ਹਾਂ ਉਹੀ ਤੇ ਉਹਦੇ ਜੁੜਦੇ ਨੀ ਇੰਜ਼। ਜੁੜ ਜਾਂਦੇ ਨੇ ਹਾਂ ਪੰਤਾਲੀ ਹਜ਼ਾਰ ਦੀ ਹੋ ਜਾਏਗੀ।
ਹਾਂ ਸਹੀ ਹੈ। ਸਹੀ ਹੈ। ਪਾਓ ਦੇਖਦੀ ਹਾਂ ਮੈਂ ਵੀ ਕਲ।
ਹੂੰ ਹੂੰ ਅੰਦਰ ਪੈ ਕੇ ਕੁਛ ਨੀ ਬਸ
ਹੋਰ ਸ਼ਾਮ ਦੀ ਤਿਆਰੀ ਚੱਲ ਰੀ ਏ ਖਾਣ ਪਾਣ।
ਹੋਰ ਮੰਮੀ ਕਾਰਡ ਵੰਡਣ ਗਏ ਦੇ ਨੇ।
ਹਾ ਕਾਰਡ ਵੰਡਣ।
ਆਹੋ। ਪਾਠ ਹੈ ਨਾ ਪੱਚੀ ਤਰੀਕ।
ਅੱਛਾ ਪੱਚੀ ਤਰੀਕ ਦਾ ਪਾਠ ਹੈ ਤੁਹਾਡੇ?
ਹਾਂ ਉਹ ਪਾਠ ਦਾ ਹੀ ਕਾਰਡ ਵੰਡਣ ਗਏ ਨੇ।
ਅੱਛਾ।
ਹੂੰ ਇਹ ਤਾਏ ਵਲ ਈ ਗਏ ਨੇ ਵੱਡਾ ਤਾਇਆ ਵੱਡਾ ਤਾਇਆ ਆਇਆ ਦਾ ਨਾ।
ਅੱਛਾ।
ਹਾਂ ਅਰੇ ਰਿਸ਼ਤੇਦਾਰ ਨੀ ਬੁਲਾਏ। ਕਿਉਂਕਿ ਵਿਆਹ ਤੇ ਉੱਧਰ ਕਰਨਾ ਐ ਨਾ।
ਹਾਂ
ਮੁੰਡੇ ਵਾਲਿਆਂ ਨੇ ਕਰਨਾ ਨਾ ਉੱਧਰ ਤੇ ਉਹ ਤਾਂ ਪੱਚੀ ਬੰਦੇ ਹੀ ਜਾ ਪੱਚੀ ਬੰਦੇ ਜਾਵਾਂਗੇ ਤੇਰਾ ਬੜੇ ਹੱਥ ਚੱਲਦੇ ਨੇ।
ਅੱਛਾ।
ਹਾਂ ਉਹ ਤੇ ਬਸ ਪੱਚੀ ਬੰਦੇ ਜਾਣੇ ਨੇ ਘਰ ਘਰ ਦੇ ਹੀ ਹੋ ਜੇੰਗੇ ਉਹ ਤੇ।
ਅੱਛਾ ਅੱਛਾ ਅੱ ਛਾ।
ਹਾਂ।
ਅੱਛਾ ਪੱਚੀ ਬੰਦੇ ਜਾਣਗੇ ਤੇ ਬਾਕੀ ਮੁੰਡੇ ਮੁੰਡੇ ਵਾਲਿਆਂ ਦੇ ਰਿਸ਼ਤੇਦਾਰ ਹੋਨਗੇ ਸਾਰੇ ਹੈਨਾ?
ਆਓ ਨਾ ਉਹ ਤਾਂ। ਰੋਨਕ ਹੋਏਗੀ ਜਿੰਨੀ ਮਰਜ਼ੀ ਉਹ ਜਿੰਨੇ ਮਰਜ਼ੀ ਬੁਲਾਏ ਦੇ ਹੋਨ ਉਹਨਾਂ ਨੇ ਹੋਟਲ ਕੀਤਾ ਦਾ ਪੈ ਪਾਣੀਪਤ।
ਹਾਂ। ਅੱਛਾ। ਹੋਰ ਠੀਕ ਠਾਕ ਜੀ ਪਾਣੀ ਕਰ ਰਹੇ
ਹਾਂਜੀ ਉਹ ਉੱਥੇ ਹੀ ਕਰ ਰਹੇ ਨੇ ਉਹੀ ਕਰ ਰਹੇ ਨੇ ਮੁੰਡਿਆਂ ਦੇ।
ਹਾਂ ਹੋਰ ਕੀ ਬਣਾ ਰਹੇ ਹੋ ਫੇਰ?
ਦਾਲ ਬਣਾਈ ਐ।
ਅੱਛਾ ਦਾਲ ਕੋ।
ਹੂੰ
ਕੋਈ ਵਧੀਆ ਮਾਲ ਬਣਾ ਕੇ ਖਾਓ ਕੋਈ ਰੈਸਿਪਈ।
ਬਸ ਗਰਮੀ ਬੜੀ ਏ
ਅੱਛਾ
ਵਧੀਆ ਤੇ ਖਾਨਾ ਦੂਪਹਿਰਾ ਈ ਬਣਦਾ। ਰਾਤੀ ਤੇ ਹਲਕਾ ਫੁਲਕਾ ਖਾ ਕੇ ਸੋ ਜਾਂਦਾ ਕੋਈ ਖਾਂਦਾ ਨੀ ਦੋੱ ਦੋ ਰੋਟੀ ਖਾਂਦੇ ਨੇ। ਹਾਂਜੀ
ਮਿੱਠਾ ਅਚਾਰ ਕਦੀ ਪਾਇਆ?
ਮਿੱਠਾ ਕਿਹੜਾ ਹਾਂ ਮੰਮੀ ਪਾਉਂਦੀ ਮੇਰੀ ਬੜੀ ਵਧੀਆ ਡਕ ਡਕ। ਵਾਲੀ ਵੀ ਔਰ ਓ ਕੀ ਕਹਿੰਦੇ ਨੇ ਓਚ ਮੂਲੀ ਕੁੂਤਰੇ ਵਾਲੀ ਵੀ।
ਅੱਛਾ ਉਹ ਮੂਲੇ ਕੁੱਤਰੇ ਵਾਲੇ ਕਿਵੇਂ ਪਾਉਂਦੇ ਨੇ ਮੈਨੂੰ ਮੈਂ ਕਦੀ ਬਣਾਇਆ ਨੀ ਹੈ ਮੈਂ
ਉਹ ਮੰਮੀ ਆਏਗੀ ਨਾ ਮੈਂ ਤੁਹਾਡੀ ਗੱਲ ਕਰਾਵਾਂਗੀ।
ਅੱਛਾ ਨਹੀਂ ਰੈਸੀਪੀ ਲਿਖ ਲੈਣਾ ਫੇਰ ਮੈਨੂੰ ਦੱਸਣਾ।
ਹਾਂ ਮੈਂ ਪੁੱਛ ਲਾਂਗੀ ਹਾਂ, ਹਾਂ ਫੇਰ ਦੱਸਾਂਗੀ ਤੁਹਾਨੂੰ ਮੈਂ। ਮੰਮੀ ਤੇ ਬੜੀ ਸਵਾਦ ਬਣਾਦੀ ਮੇਰੀ। ਲੰਬੇ-ਲੰਬੇ ਡੱਕਰੇ ਵਾਲੀ ਵੀ, ਮੂਲੀ ਕੁੱਤਰੇ ਵਾਲੀ ਮੈਂ ਕਿਹਾ ਮੰਮੀ ਤਾਂ ਬੜੀ ਸਵਾ ਸੁਆਦ ਬਣਾਦੀ ਮੇਰੀ।
ਅੱਛਾ।
ਹਾਂ, ਕਾਲੀ ਮਿਰਚ ਦਾ ਤੜਕਾ ਲਗਾਉਂਦੇ ਨੇ।
ਕਾਲੀ ਮਿਰਚ ਦਾ?
ਹਾਂ
ਕੀ, ਕੀ ਪਾਂਦੇ ਨੇ ਓਹਦੇ ਵਿੱਚ?
ਉਹ ਮੈਨੂੰ ਜ਼ਿਆਦਾ ਤੇ ਪਤਾ ਨੀ ਖੰਡ ਦੀ ਵੀ ਬਣਦੀ ਏ ਖੰਡ ਦੀ ਮੈਨੂੰ ਤੇ ਸਵਾਦ ਲਗਦੀ ਜ਼ਿਆਦਾਤਰ।
ਅੱਛਾ ਗੁੜ ਦੀ ਨੀ ਬਣਾਉਂਦੇ।
ਗੁੜ ਦੀ ਬਣ ਤਾਂ ਜਾਂਦੀ ਹੈ ਲੇਕਿਨ ਗੁੜ ਵਾਲੀ ਨੀ ਮੈਨੂੰ ਸਵਾਦ ਲਗਦੀ ਮੈਨੂੰ ਤਾਂ ਖੰਡ ਦੀ ਸਵਾਦ ਲੱਗਦੀ ਹੇ।
ਗੁੜ ਪ ਜਾਂਦੀ ਗੁੜ ਨੁਕਸਾਨ ਨੀ ਦਿੰਦਾ ਨਾ ਜਿਆਦਾ ਖੰਡ ਨੁਕਸਾਨ ਦਿੰਦੀ।
ਤੇ ਤੁਸੀਂ ਗੁੜ ਪਵਾ ਲੋ। ਗੁੜ ਪਾ ਦੇਣਗੇ ਓ। ਗੁੜ ਵਾਲੀ ਵੀ ਬਣਦੇ ਹਾਂ ਗੁੜ ਵਾਲੀ ਵੀ ਵਧੀਆ ਬਣਦੀ ਹੈ ਪਛਾਲੇ ਪੈਂਦੇ ਨੇ ਲਿਕ ਲੇਕਿਨ ਜਿਆਦਾ ਨੀ ਪੈਂਦਾ, ਮੰਮੀ ਪਾਂਦੀ ਆਪਣੇ ਹਿਸਾਬ ਨਾਲ ਬੜੀ ਸਵਾਦ ਬਣਾਦੀ ਮੰਮੀ। ਹਾਂ ਲੈਵਲ ਬਿਲਕੁਲ ਸਹੀ ਹੋਏਗਾ ਮੈਂ ਪੁੱਛਾਂਗੀ ਨਾ ਫੇਰ ਤੁਹਾਨੂੰ ਮੈਂ ਦੱਸਾਂਗੀ। ਹਾਂਜੀ
ਚਟਨੀ ਵਰਗੀ ਬਣਦੀ ਹੋਗੀ ਕਸਕ ਜਿਹੜੀ ਪਾਂਦੇ ਨੇ।
ਹਾਂ ਉਝ ਈ ਬਣਦੀ ਮਤਲਬ ਉਹ ਏ ਗਿੱਲੀ- ਗਿੱਲੀ ਨੀ ਇਕਦਮ ਟਾਈਟ-ਟਾਈਟ ਬਣਦੀ ਬੜੀ ਸਵਾਦ ਬਣਦੀ। ਮੂਲੀ ਕੁੂਤਰੇ ਵਾਲੀ ਵੀ ਕੱਦੂਕਸ ਵਾਲੀ ਉਹ ਲੰਬੇ ਲੰਬੇ ਹਾਂ ਲੰਬੇ ਲੰਬੇ ਡੱਕਰਿਆਂ ਵਾਲੀ ਵੀ।
ਹਾਂ ਡੱਕਰਿਆਂ ਵਾਲੀ ਕਿਵੇਂ ਪਾਉਂਦੇ ਨੇ
ਉਹ ਵੀ ਇਹਿੰਦੀ ਬਣਦੇ ਡੱਕਰੇ ਕੱਢਕੇ ਧੋ ਧੂ ਕੇ ਫੇਰ ਪਹਿਲਾਂ ਤੜਕਾ ਲਾ ਕੇ
ਮੈਂ ਬਾਈ ਜੀ ਪਿਛਲੇ ਸਾਲ ਆ ਕੇ ਮੈਂ ਹੁਣ ਤੱਕ ਮੇਰੇ ਕੋਲ ਪਈ।
ਅੱਛਾ-ਅੱਛਾ ਨਹੀਂ ਮੰਮੀ ਤਾਂ ਬੜੀ ਮੰਮੀ ਤਾਂ ਬੜੀ ਸਵਾਦ ਬਣਾਂਦੀ ਐ।
ਅੱਛਾ
ਹਮ ਮੈਂ ਤੇ ਲੈ ਕੇ ਜਾਨੀ ਹਾਂ ਦੋ ਹਰ ਵਾਰੀ ਆਂਦੀ ਆ ਨਾ ਦੋਨੋ ਗੁਵਾ ਕੇ ਲੈਜਾਂਦੀ ਆ ਥੋੜੀ ਥੋੜੀ। ਉਹ ਕਿਉਂਕਿ ਬ ਜ਼ਾਰਾ ਦਿਨ ਨੀ ਚੱਲਦੀ। ਫਰਿੱਜ ਏਜ ਰੱਖੋ ਤੇ ਸਹੀ ਏ ਬਾਹਰ ਰੱਖ
ਬਾਹਰ ਥੋੜੀ ਚੱਲਗੀ ਇਹਦੇ ਚ ਪਈ ਮੇੜੇ ਤੇ ਪਾਈ ਸ ਥੋੜੀ ਜਿ ਤੇ ਹੁਣ ਮਾਰੀ ਹੁਣ ਬਣਾਈ ਸੀ ਮੈਂ ਥੋੜੀਮ ਅੰਬ
ਅੱਛਾ-ਅੱਛਾ ਹਾਂ ਹਾਂ ਹਾਂ ਹਾਂ
ਅੱਛਾ- ਅੱਛਾ। ਹਾਂ ਮੈਂ ਵੀ ਫੇਰ ਥੋੜ੍ਹੀ ਮੈਂ ਵੀ ਥੋੜੀ ਥੋੜ੍ਹੀ ਬਣਵਾ ਲਿਆਨੀ ਹਾਂ ਮੈਂ ਵੀ ਥੋੜ੍ਹੀ ਥੋੜ੍ਹੀ ਬਣਵਾ ਕੇ ਲਿਆਨੀ ਹਾਂ ਕਿਉਂਕਿ ਮੈਂ ਨਾ ਮੈਂ ਇੱਕ ਇਕੱਲੇ ਖਾਂਦੀ ਐ ਇਹ ਕੋਈ ਇਹ ਖਾਂਦੇ ਹੀ ਨੀ ਇਹਨਾਂ ਨੂੰ ਵਧੀ ਨੀ ਲੱਗਦੀ।
ਮੇਰੇ ਵੀ ਘਰ ਕੋ ਖਾਂਦਾ ਨੀ ਵੈਸ ਜ਼ਿਆਦਾ ਹੁਣ ਥੋੜੀ ਜਿਹੀ ਮੈਂ ਖਾ ਲੈਂਦੀ ਹਾਂ ਬਾਕੀ ਪਈ ਰਹਿੰਦੀ ਖਾਂਦੀ ਰਹਿੰਦੀ ਹੌਲੇ-ਹੌਲੇ
ਹਾਂ ਮੈਂ ਵੀ ਖਾਂਦੀ ਇਹ ਨੀ ਖਾਂਦੇ ਕੋਈ ਨੀ ਖਾਂਦਾ ਮੈਂ ਈ ਖਾਂਣੀ ਆ ਬਸ ਇਹ ਕੋਈ ਖਾਂਦਾ ਹੀ ਨਹੀਂ ਇਸੇ ਕਰਕੇ ਮੈਂ ਥੋੜੀ ਥੋੜ੍ਹੀ ਬਣਾਨੀ ਐ ਥੋੜੀ-ਥੋੜੀ ਲੈ ਜਾਂਦੀ ਆ। ਉਹ ਗਾਜਰ ਮੂਲੀ ਦਾ ਚਾਰ ਵੀ ਮੰਮੀ ਬੜਾ ਸਵਾਦ ਬਣਾਦੀ।
ਹਮ ਆ
ਹਾਂਜੀ
ਕੋਈ ਨਵੀਂ ਤਾਜ਼ੀ ਖ਼ਬਰ ਉੱਥੇ ਦੀ
ਉਹ ਮਿਲੀ ਸੀ। ਮੈਨੂੰ ਨਗਰ ਕੀਰਤਨ ਤੇ ਸਪਨਾ ਬੂਆ ਤੁਹਾਡੀ ਉਹ ਵੀ ਆਏ ਤੇ ਲੱਗਦਾ ਜਗਾਦਰੀ
ਕੌਣ?
ਮੁਰਾਦਾਬਾਦ ਵਾਲੇ ਸਪਨਾ ਭੂਆ
ਆਹ
ਉਹ ਵੀ ਆਏ ਨੇ ਜਗਾਦਰੀ ਮਿਲੇ ਸੀ ਨਗਰ ਕੀਰਤਨ ਤੋਂ
ਹਾਂ-ਹਾਂ ਮੈਨੂੰ ਪਤਾ ਆਏ ਹੋਏ ਨੇ।
ਹਾਂ ਨਗਰ ਕੀਰਤ ਤੇ ਦੇਖੇ ਨੇ ਮੈਂ।
ਅੱਛਾ ਨਗਰ ਰਸਤਾ ਵੀ ਘਰੋਂ ਘਰਦੇ ਬਾਹਰ ਹੀ ਨਿਕਲਦਾ ਐ ਨਾ
ਹਾਂ ਬਾਹਰ ਹੀ ਹੋ ਪਰਲੀ ਸੈਡ ਤੋਂ
ਹੂੰ।
ਉਹ ਇਹ ਫੱਟ ਗੇ ਨੇ।
ਹੋਰ ਸੁਣਾਓ ਫਿਰ ਦਾਦੀ ਚਲੇ ਗਈ ਹੋਏਗੀ ਹਨਾ।
ਹੈ।
ਦਾਦੀ ਚਲੀ ਗਈ ਹੋਏਗੀ ਫੇਰ
ਹਾਂ, ੳਹਤਾ ਦੁਪਹਿਰੀ ਚਲੇ ਗਏ ਸੀ। ਹੈ
ਮੈਂ ਕਿਹਾ ਦਾਦੀ ਫਿਰ ਚੱਲ
ਹਾਂ, ਬੋਲਦੀ ਪਈ ਸੀ ਬੜਾ
ਆਹੋ ਮੰ ਉਹ ਉਹਨੂੰ ਬੋਲੀ ਜਾਂਦੀ ਹੈ ਏ ਇਹਨੂੰ ਬੋਲੀ ਜਾਂਦੀ ਕੋਈ ਪਤਾ ਨੀ ਕੀ ਦੇ ਨਾ ਹਿਸਾਬ ਕਿਤਾਬ ਸਮਝ ਨੀ ਸਮਝ ਨੀ ਆਉਂਦਾ
ਹਾਂ
ਇਹ ਤਾਂ ਮੰਮੀ ਇਹਨੂੰ ਬੋਲੀ ਜਾਏਗੀ ਦਾਦੀ ਨੂੰ ਬੋਲੀ ਜਾਏਗੀ ਸਮਝ ਨੀ ਆਉਂਦਾ ਚੱਕਰ ਕੀ ਹੈ ਔਰ ਕਿੱਧਰ ਹਾਂ ਉਹ ਹੁਣ ਕਦੋਂ ਅੰਦਰ ਲੱਗਦਾ ਸ ਆਏਗੇ ਫੇਰ ਕਦੀ
ਹੁਣ ਅੱਠ ਦਸ ਦਿਨ ਬਾਅਦ ਆਏਗੀ
ਆ ਕੋਈਏ
ਹਾਂ।
ਗਰਮੀ ਘੱਟ ਜਾਏਗੀ ਏਸੀ ਚ ਉਹਨਾਂ ਦੇ।
ਹਾਂ ਸਹੀ ਗੱਲ ਏ ਤੈਨੂੰ ਵੇਸ ਠੀਕ।
ਹੈਲੋ, ਠੀਕ ਏ ਠੀਕ ਠੀਕ। ਆਹ